ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ? ਹਾਂਜੀ, ਠੀਕ ਹੈ ਜੀ। ਭੈਜੀ ਤੁਸੀਂ ਆਪਣਾ ਸੁਣਾਓ, ਤੁਹਾਡਾ ਗੋਡਾ ਠੀਕ ਹੈ?
ਸਭ ਠੀਕ ਠਾਕ ਤੁਸੀਂ ਸੁਣਾਓ, ਆਵਾਜ਼ ਬੜੀ ਥੱਕੀ -ਥੱਕੀ ਲੱਗ ਰਹੀ, ਤੁਸੀਂ ਕੀ ਗੱਲ ਥੱਕੇ ਪਏ ਹੋ?
ਮੈਂ ਨਹੀਂ, ਨਹੀਂ ਭੈਣ ਜ ਮੈਂ ਸੁੱਤੀ ਨੀ ਪਈ ਆ, ਮੈਂ ਤੇ ਹੁਣ ਉੱਠੀ ਆ ਤੇ ਮੈਂ ਕਿਹਾ ਪਾਠ ਕਰਾਂ, ਥੋੜਾ ਜਿਹਾ ਬਹਿ ਕੇ
ਅੱਛਾ।
ਹਾਂ।
ਤਬੀਅਤ ਠੀਕ ਹੈ ਨਾ?
ਮੇਰੀ ਤਬੀਅਤ ਠੀਕ ਹੈ ਮੈਂ ਤੇ ਸੁਣਿਆ, ਬ ਤੁਹਾਡੀ ਤਬੀਅਤ ਖ਼ਰਾਬ ਹੋ ਗਈ ਸੀ? ਤੁਸੀਂ ਵਿਆਹ 'ਚ ਬਿਮਾਰ ਹੋ ਗਏ ਸੋ ਬੜਾ ਜਬਰਦਸਤ, ਤੁਹਾਨੂੰ ਬਾਥਰੂਮ ਟਹਿ ਪਏ ਉਹ, ਕੀ ਹੋਇਆ ਚੱਕਰ ਆਏ ਸਨ, ਕੀ ਹੋਇਆ ਭੈਣ ਜ ਤੁਹਾਨੂੰ?
ਭੈਣ ਜੀ ਮੈਨੂੰ ਪਤਾ ਹੀ ਚੱਲਿਆ, ਚੱਕਰ ਆਏ ਨੇ ਪਤਾ ਹੀ ਨਹੀਂ ਬਨੇ ਮੈ ਬੇਹੋਸ਼ ਹੋ ਗਈ, ਮੈਨੂੰ ਪਤਾ ਹੀ ਨਹੀਂੀ ਚੱਲਿਆ ਮੈਨੂੰ ਫੇਰ ਚੁੱਕ ਕੇ ਹੋ ਹਸਪਤਾਲ ਲੈ ਗਏ ਨੇ, ਉੱਥੇ ਬੋਤਲਾਂ- ਬੋਤਲਾਂ ਚੜਾਈਆਂ ਨੇ, ਤਾਂ ਮੈਨੂੰ ਹੋਸ਼ ਆਇਆ
ੳਏ ਹੋਏ! ਮੈਂ ਤੇ ਸਾਰੇ ਕਹਿੰਦੇ ਵਿਆ ਵਿੱਚ ਭੈਣ ਜੀ, ਇਤਨਾ ਸ਼ੋਰ ਮੱਚ ਗਿਆ ਮਾਹੋਲ ਹੀ ਇੱਕਦਮ ਚੇਂਜ ਹੋ ਗਿਆ, ਸਾਰੇ ਦੇ ਮੂੰਹ ਚੁੱਪ ਹੋ ਗਏ। ਮੈਂ ਤੇ ਵਾਹਿਗੁਰੂ ਵਾਹਿਗੁਰੂ ਕਰਦੀ ਰਹੀ, ਮੈਂ ਕਿਹਾ ਬਾਬਾ ਬੱਚੀ ਨੂੰ ਉਮਰ ਬਖਸ਼ਣਾ, ਸੁੱਖ ਪਾਵੇ ਬਾਬਾ ਜੀ। ਉਹ ਕਹਿੰਦੇ ਭੈਣ ਜੀ ਤੁਸੀਂ ਘਬਰਾਓ ਨੀ ਐਸੀ ਗੱਲ ਨਹੀਂ ਗੁਰੂ ਕਰੇਗਾ ਠੀਕ ਹੋ ਜਾਣਗੇ।
ਪਤਾ ਈ ਨੀ ਚਲਿਆ ਭੈਣ ਜੀ, ਇਕਦਮ ਪਤਾ ਨੀ ਕੀ ਹੋਇਆ।
ਹਾਂ ਮੈਂ ਤੇ ਸੁਣ ਕੇ ਡਰ ਗਈ ਭੈਣ ਜੀ, ਮੈਂ ਤੇ ਇਤਨੀ ਮੈਂ ਡਰ ਗਈ
ਇੱਕਦਮ ਉਲਟੀਆਂ ਆਈਆਂ ਨੇ, ਚੱਕਰ ਆਏ ਨੇ, ਪਤਾ ਨੀ ਚੱਲਿਆ ਕੀ ਹੋ ਗਿਆ। ਉਹ ਹੁਣ ਮੈਨੂੰ ਦਰਦ ਪਤਾ ਚੱਲਦੀ ਪਈ ਏ ਮੇਰੇ ਸਿਰ ਵਿੱਚ ਦਰਦ ਹੋ ਰਹੀ ਏ ਤੇ ਮੈਂ ਸੋਚਿਆ ਪਤਾ ਨੀ ਲੱਗ ਗੀ ਏ ਗਿਰੀ ਆ ਤੇ ਉਸ ਟਾਈਮ ਮੈਨੂੰ ਪਤਾ ਹੀ ਨੀ ਮੈਂ ਕਿੱਥੇ ਆ ਤੇ
ਮੈਂ ਤਾਂ ਉਹੀ ਮੈਂ ਕਿਹਾ, ਇਤਨੇ ਛੋਟੇ-ਛੋਟੇ ਬਾਥਰੂਮ ਸਾਨੂੰ ਉੱਥੇ ਤੇ ਉਹ ਉੱਥੇ ਬਾਥਰੂਮ ਵਿੱਚ ਇਕਠੇ ਹੋ ਗਏ ਪਤਾ ਕਿੱਥੇ-
ਹਾਂਜੀ ਗੁਸਲਖਾਨੇ ਬਣੇ ਹੋਏ ਸੀ ਛੋਟੇ-ਛੋਟੇ, ਛੋਟੇ-ਛੋਟੇ ਗੁਸਲਖਾਨੇ ਸੀ ਇੱਕ ਬੰਦਾ ਵਿੱਚ ਵੜ ਸਕਦਾ ਬਸ ਉਸ 'ਚ ਜ਼ਿਆਦਾ ਵੜ ਹੀ ਨੀ ਸਕਦਾ।
ਉਹ ਕਹਿੰਦੇ ਬੜਾ ਔਖਾ ਕੱਢ ਕੇ ਬਾਹਰ ਲਿਆ ਇਹਨੂੰ। ਤੁਹਾਨੂੰ ਹਾਂ, ਹੁਣ ਤੁਹਾਡੀ ਤਬੀਅਤ ਕਿਸ ਤਰ੍ਹਾਂ ਭੈਣ ਜੀ?
ਬਸ ਹਲੇ ਭੈਣ ਜੀ ਐਵੇਂ ਈ ਏ ਕੋਈ ਚੱਕਰ ਦੇ ਚੜੇ ਪੈਨੇ ਪਤਾ ਨੀ ਚੱਕਰ ਕਿਉਂ ਆਂਦੇ ਪਏ ਨੇ ਇੰਨੇ ਚੱਕਰ ਆਂਦੇ ਪਏ ਨੇ ਅੱਗੇ ਕਦੀ ਮੈਨੂੰ ਇੰਝ ਚੱਕਰ ਆਏ ਈ ਨੀ, ਪਹਿਲੀ ਵਾਰ ਹੋਇਆ ਇੰਝ ਚੱਕਰ ਆਂਦੇ ਪਏ ਨੇ।
ਕਮਜ਼ੋਰੀ ਬਹੁਤ ਹੋ ਗਈ ਤੁਹਾਨੂੰ ਨਾ ਤੁਸੀਂ ਵਿਆਹ ਤੇ ਕੁਛ ਖਾਧਾ ਨੀ ਮੇ ਖਿਆਲ-
ਹਾਂ, ਉਹ ਭੈਣ ਜੀ ਮੈਨੂੰ ਪਰੇਸ਼ਾਨੀ ਹੈ ਨਾ ਮੈਂ ਖਾ ਸਕਦੀ ਨੀ ਮੈਨੂੰ ਗੇਹੂ ਤੋਂ ਅਲਰਜੀ ਹੈਗੀ ਨਾ। ਮੈਂ ਖਾ ਸਕਦੀ ਨੀ, ਫੇਰ ਜਿਹੜੀ ਚੀਜ਼ਾਂ 'ਚ ਮਿਲਾਵਟ ਕਰਦੇ ਨੇ ਹੱਥ ਚਲਾਦੇ ਨੇ ਆਟਾ, ਮੈਦਾ, ਸੂਜੀ ਇਹ ਸਭ ਚੀਜ਼ਾਂ ਨੀ ਮੈਂ ਖਾ ਸਕਦੀ। ਫਿਰ ਜਿਦੇ ਹੱਥ 'ਚ ਲਾ ਦਿੰਦੇ ਨੇ ਤੇ ਫੇਿਰ ਪਰੇਸ਼ਾਨੀ ਹੋ ਜਾਂਦੀ ਏ।
ਅੱਛਾ ਜੀ ਅੱਛਾ।
ਫਿਰ ਮੈਂ ਮੈਨੂੰ ਤੇ ਇਨੇ ਡਾਕਟਰ ਨੇ ਕਿਹਾ ਹੋਇਆ ਕਿਸੇ ਦੇ ਹੱਥੋਂ ਪਾਣੀ ਵੀ ਨੀ ਲੈਣਾ, ਫੇਰ ਵੀ ਮੈਂ ਘਰ ਜਾਂਨੀ ਆ ਚਲੋ ਬਾਹਰ ਆਇਆ ਬੰਦਾ ਖਾ ਲੋ ਐ ਖਾ ਲੋ ਉਹ ਖਾ ਲੋ। ਫਿਰ ਦਵਾਈਆਂ ਮੈਨੂੰ ਖਾਣੀਆਂ ਪੈਂਦੀਆਂ ਨੇ। ਪਰ ਜਦੋਂ ਦਵਾਈਆਂ ਕੰਮ ਨੀ ਕਰਦੀਆਂ ਫੇਰ ਹਸਪਤਾਲ ਹੀ ਜਾਣਾ ਪੈਂਦਾ ਮੈਨੂੰ।
ਨਹੀਂ ਭੈਣ ਜੀ ਤੁਸੀਂ ਪਰਹੇਜ਼ ਰੱਖੋ ਬਈ ਆਪਣਾ ਖਿਆਲ ਕਰੋ। ਛੋਟਾ ਜਿਹਾ ਤੁਹਾਡਾ ਬੱਚੇ ਹੈਗੇ ਨੇ ਬਚ
ਇਸ ਵਾਰ ਤੇ ਭੈਣ ਜੀ ਪਹਿਲੀ ਵਾਰ ਇੰਝ ਹੋਇਆ ਕਦੀ ਇੰਜ ਹੋਇਆ ਨੀ ਮੇਰੇ ਨਾ।
ਮਤਲਬ ਕੇ ਰਾਤੀ ਵੀ ਕੋਈ ਤੁਹਾਨੂੰ ਤਕਲੀਫ਼ ਹੋ ਹੈਗੀ ਸੀ ਕਿ?
ਨਹੀਂ ਭੈਣ ਜੀ ਰਾਤੀ ਕੁਛ ਨੀ ਸੀ।
ਸਵੇਰੇ?
ਨਹੀਂ-ਨਹੀਂ ਸਵੇਰੇ ਵੀ ਕੁਝ ਨੀ ਸੀ।
ਅੱਛਾ ਜੀ ਅੱਛਾ, ਮੈਂ ਤਾਂ ਬਈ ਡਰ ਦੀ ਆ ਬੋਤ ਬਾਪਾ, ਮਾਰਾਜ ਤੁਹਾਨੂੰ ਉਮਰ ਬਖਸ਼ੇ ਬਈ। ਔਰ, ਸੁਖੀ ਰਹਿੰਦੇ। ਕਰੋ ਵੋ ਬਾਬਾ, ਆਪਣੇ ਬਾਲ ਬੱਚਿਆਂ ਦਾ ਪਾਲਣ ਆਪ ਕਰੋ ਬਾਈ। ਅੱਜਕੱਲ ਕੋਈ ਕਿਸੇ ਦਾ ਨੀ ਹੈਗਾ ਭੈਣ ਜੀ।
ਹਾਂ ਹਾਂਜੀ ਕੌਣ ਦੇਖਦਾ ਜੇ ਅੱਜਕੱਲ।
ਨਹੀਂ ਜੀ ਨਹੀਂ ਭੈਣ ਜੀ ਆਪਣਾ ਖਿਆਲ ਰੱਖੋ ਤੁਸੀਂ। ਇਹਦਾ ਪਰਮਾਣ ਕੋਟੀ ਦਾ ਕੋਈ ਇਲਾਜ ਨੀ ਹੈਗਾ ਭੈਣ ਜੀ।
ਨਹੀਂ ਭੈਣ ਜੀ ਇਹਦਾ ਕੋਈ ਇਲਾਜ ਨੀ।
ਵੀ ਡਾਕਟਰ ਤੁਹਾਨੂੰ ਕੁਛ ਕਹਿੰਦੇ ਨੀ ਕੁਈ ਸਲਾਹ ਨੀ ਤੁਹਾਨੂੰ ਦਿੰਦੇ ਕਿ ਬਈ ਇਸਰਾ ਕਰੋ ਯਾ ਉਸਰਾ ਕਰੋ।
ਇਹ ਤੇ ਭੈਣ ਜੀ ਬਸ ਇਈਏ ਕਿ ਬਈ ਤੁਸੀਂ ਪਰਹੇਜ਼ ਕਰੀ ਜਾਓ ਪਰਹੇਜ਼ ਕਰੋਗੇ ਤੇ ਸ ਠੀਕ ਹੈ ਪਰਹੇਜ਼ ਜੇ ਕੋਈ ਦਵਾਈ ਨੀ ਹੈਗੀ।
ਅੱਛਾ ਮਤਲਬ ਖਾਣ ਪੀਣ ਦਾ ਤੁਹਾਨੂੰ ਧਿਆਨ ਰੱਖਣਾ ਬੋਹ ਜਾਦਾ। ਆਪ ਅੱਛਾ-ਅੱਛਾ ਤੁਸੀਂ ਬਈ ਇਹ ਚੀਜ਼ਾਂ ਦਾ ਖਿਆਲ ਕਰਿਆ ਕਰ ਕਰੋ ਭੈਣ ਜੀ। ਮੈਂ ਤੁਹਾਨੂੰ ਦੱਸਦਾ ਦੇਖੋ ਬੱਚਾ ਤੁਹਾਡਾ ਮੈਂ ਦੇਖਿਆ ਨਾ ਮੇਰੇ ਉਹ ਬੱਚੇ ਵੀ ਦੱਸ ਦੇ ਪਏ ਸਨ ਕਿ ਬਈ ਬੱਚਾ ਵਿਚਾਰਾ ਇਤਨਾ ਉਦਾਸ ਤੁਹਾਡਾ ਹੋ ਗਿਆ ਸੀ।
ਗਿਆ ਮੇ ਹਸਪਤਾਲ ਹੀ ਮੇਰੇ ਕੋਲ ਬੈਠਾ ਰਿਹਾ ਉਹ ਕੁੱਝ ਬੋਲੇ ਹੀ ਨਾ ਮੈਂ ਉਹਨੂੰ ਕਿਹਾ ਤੂੰ ਜਾਂ ਵਾਪ ਮੈਨੂੰ ਜਦੋਂ ਹੋ ਜਾ ਆਇਆ ਮੈਨੂੰ ਕਿਹਾ ਤੂੰ ਕਿੱਥੇ ਇੱਥੇ ਬੈਠਾ ਹੋਇਆ। ਤੂੰ ਜਾ ਉੱਥੇ ਖਾਣਾ ਖੁਣਾ ਖਾ ਤੂੰ ਰੋਟੀ ਨੀ ਖਾਦੀ। ਕਹਿੰਦਾ ਨਈ ਮੈਨੂੰ ਭੁੱਖ ਨ ਮੈਂ ਨਾ ਖਾਂਦਾ। ਉਹ ਬੱਚੇ ਨੇ ਵਿਚਾਰੇ ਨੇ ਦੁਪਹਿਰ ਤੋ ਕੁਛ ਖਾਧਾ ਹੀ ਕੋਈ ਨਾ ਉਹ ਮੇਰੇ ਤੋਂ ਪਰੇਸ਼ਾਨ ਹੋ ਗਿਆ ਕਿ ਮੇਰੀ ਮਾਂ ਨੂੰ ਕੀ ਹੋ ਗਿਆ।
ਫਿਰ ਮਨ ਜਬਰਦਸਤੀ ਸ਼ਾਮੀ ਭੇਜਿਆ।
ਆਦਮੀ ਨੂੰ ਵੀ ਭੇਜਿਆ ਇਹਨਾਂ ਨੂੰ ਭੇਜਿਆ ਮੈਂ ਕਿਹਾ ਜਾਓ ਦੋਨ ਨੂੰ ਜਾਓ ਤੇ ਰੋਟੀ ਖਾ ਕੇ ਆਓ ਹਨੀ ਰੋ
ਬੱਚਿਆਂ ਦਾ ਦਿਲ ਛੋਟਾ ਹੁੰਦਾ ਨਾ ਹਾਂ-ਹਾਂ। ਚਲੋ ਭੈਣ ਜੀ ਤੁਸੀਂ ਆਪਣਾ ਇਲਾਜ ਕਰੋ ਔਰ ਅੱਛੇ ਡਾਕਟਰ ਨੂੰ ਦਿਖਾਓ ਕਿਤੇ ਬਾਰ ਘੁੰਮਾ ਥੋੜਾ ਜਿਹਾ ਜਾਓ ਨਾ ਛੁਟੀਆਂ ਹੋਈਆਂ ਨੇ ਘੁੰਮ ਕੇ ਆਓ ਕਿਧਰੇ।
ਭੈਣ ਜੀ ਬੜੀ ਗਰਮੀ ਹੈ ਇੰਨੀ ਗਰਮੀ ਬੜਾ ਮੁਸ਼ਕਿਲ ਹੈਗਾ ਬਾਰ ਕਿਧਰੇ ਜਾ
ਠੰਡੀ ਜਗ੍ਹਾ ਹੋ ਆਓ ਨਾ ਭੈਣ ਜੀ ਜਰੂਰੀ ਗਰਮੀ ਜਗ੍ਹਾ ਤੇ ਜਾਣਾ ਹੁੰਦਾ।
ਐਨੀ ਗਰਮੀ ਏ। ਪਰੇਸ਼ਾਨ ਹੋ ਗਈ ਮੈਂ ਤੇ ਗਰਮੀ ਨਾਲ, ਉਹ ਭੈਣ ਜੀ ਮੈਂ ਪੜ੍ਹਾਈ ਵੀ ਕਰਦੀ ਪੀਆ ਨਾ ਔਰ ਪੜ੍ਹਾਈ ਦੀ ਪ ਮੈਨੂੰ ਉਹ ਮੇ ਇੱਥੇ ਕਾਲਜ ਤੁਹਾਨੂੰ ਪਤਾ ਮਈ-ਜੂਨ ਵਿੱਚ ਹੀ ਪੇਪਰ ਹੁੰਦੇ ਨੇ। ਤੇ ਕਾਲਜ ਹੁਣ ਮੈਂ ਆਪਣੀ ਫਾਈਲਾਂ ਜਮਾਂ ਕਰਨੀਆ ਨੇ ਹੁਣ ਇਹਨਾ ਮਹੀਨਿਆ ਚ ਜਮਾਂ ਹੁੰਦੀਆਂ ਨੇ। ਫਾਈਲਾਂ ਹੁਣ ਮੈਂ ਇੱਧਰੋਂ ਉੱਧਰੋਂ ਕਿਧਰ ਚਲੀ ਗਈ ਤੇ ਮੇਰੀ ਡੇਟ ਨਿਕਲ ਜਾਣਗੀ ਹੁਣ ਮੈਂ ਇਹ ਫਾਈਲਾਂ ਤਿਆਰ ਕਰਦੀ ਪਈ ਆ ਉਹ ਜਮਾ ਕਰਨੀਆਂ ਨੇ ਹੁਣ।
ਭੈਣ ਜੀ ਫਹਿਲਾ ਚਲੋ ਥੋੜਾ ਜਹਾ ਆਪਣਾ ਥੋੜਾ ਦੋ-ਚਾਰ ਦਿਨ ਲਾਓ ਤੁਸੀਂ ਘੁੰਮਾਓ। ਤੁਹਾਡਾ ਮਨ ਕੁਛ ਹੋਰ ਹੋ ਜਾਏਗਾ ਕਿਉਂਕਿ ਸਾਰੀ ਸਾਲ ਤੁਸੀਂ ਮਿਹਨਤ ਕਰਦੇ ਇਤਨੀ ਮਿਹਨਤ ਕਰਦੇ ਰਹਿੰਦੇ ਹੋ ਤੁਹਾਨੂੰ ਰੈਸਟ ਤੇ ਮਿਲਦਾ ਨੀ ਆਰਾਮ ਬਿਲਕੁਲ ਨੀ ਤੁਹਾਨੂੰ ਮਿਲਦਾ। ਯਾ
ਬਚ ਬੱਚਿਆਂ ਦੀ ਵੀ ਪੜ੍ਹਾਈ ਹੈ ਨਾ ਭੈਣ ਜੀ ਬ ਬੱਚਿਆਂ ਦੇ ਵੀ ਟਿਊਸ਼ਨਾਂ ਵਾਲੇ ਤੁਹਾਨੂੰ ਪਤਾ ਅਜ ਕੱਲ ਛੁੱਟੀਆ ਦਿੰਦੇ ਕੋਈ ਨੀ।
ਬ ਮੈਂ ਸੁਣਿਆ ਤੁਸੀਂ ਬੱਚੇ ਦਾ ਵੀ ਕੰਮ ਸਾਰਾ ਆਪ ਹੀ ਕਰਦੇ ਕਿਉਂ ਤੂੰ ਸਾਡਾ ਬੱ ਚ ਇੰਨਾ ਵੱਡਾ ਹੈਗਾ ਤੇ ਉਹਦੇ ਕੋਲ ਕੰਮ ਕਿਉਂ ਨੀ ਕਰਾਂਦੇ।
ਭੈਣ ਜੀ ਉਹ ਕਰਦਾ ਕੋਈ ਨੀ ਉਹਦੀ ਟਿਊਸ਼ਨਾ ਹੀ ਨੀ ਖ ਹੁੰਦੀਆਂ ਸਾਰਾ ਦਿਨ ਤੇ ਟਿਊਸ਼ਨਾਂ ਪੜਦਾ ਰਹਦਾ ਕਦੀ ਇੱਕ ਟਿਊਸ਼ਨ ਜਾਹਾ ਦੂਜੇ ਟਿਊਸ਼ਨ ਜਾਹੇ ਉਹਦੇ
ਨਈ ਭੈਣ ਜੀ। ਬੱਚੇ ਹੱਥ ਵਟਾਂਦੇ ਨੇ ਤੁਸੀਂ ਬੱਚੇ ਕੋਲੋ ਕੰਮ ਲੈਂਦੇ ਕੋਈ ਨੀ। ਉਸ ਬੱਚੇ ਨੂੰ ਓਦੀ-ਓਦੀ ਓਦਾ ਕੰਮ ਓਨੂੰ ਸੌਪਿਆ ਕਰ-ਕਰ ਏਹ ਕੰਮ ਤੂੰ ਕਰਨਾ ਵੇ। ਏਹ ਕੰਮ ਮੈਜ ਮੈਂ ਕਰਾਂਗੀ ਏਹ ਕੰਮ ਤੂੰ ਕਰ
ਅੱਜ-ਕੱਲ੍ਹ ਦੇ ਬੱਚੇ ਭੈਨਜੀ ਸੁਨਦੇ ਕਿੱਥੇ ਨੇ। ਓ ਤੇ ਹੁਨ ਮੇਰਾ ਜੇਠ ਆਏ ਨੇ ਤੇ ਓਹ ਓਨਾਂ ਨੇ ਕਿਆ ਵੀ ਪੈਰ ਦਬਾ ਤੇ ਓ ਪੈਰ ਦਬਾਨ ਲਾਗਿਆ ਵੈਸੇ ਕਿੱਥੇ ਓ ਪੈਰ ਦਬਾਦਾਂ ਸੀ, ਅੱਜ-ਕੱਲ ਦੇ ਬੱਚੇ ਤੁਆਨੂੰ ਪਤਾ ਮਾਂ-ਪਿਓ ਦੀ ਸੇਵਾ ਕਰਕੇ ਰਾਜੀ ਕੋਈ ਨੀ।
ਨਈੰ ਥੋੜ੍ਹੀ ਥੋੜੀ ਆਦਤ ਤੁਸੀਂ ਓਨੂੰ ਪੁਆਓ ਘਰ। ਦਾ ਕੰਮ ਕਰਵਾਓ ਭੈਨ ਜੀ ਤੁਸੀਂ ਲਾਡ ਬੋਤ ਦਿੱਤਾ ਹੋਏਆ ਬੱਚੇ ਨੂੰ ਨਾ। ਓ ਤੁਆਡਾ ਬੱਚਾ ਵਿਗੜ ਗੇਆ ਤੇ ਓਨੂੰ ਹੈ ਨਈਂ। ਕੀ ਮੈਂ ਮਾਂ ਨਾਲ ਮਦਦ ਕਰਨੀ ਹੈਗੀ, ਵੀ ਮਾਂ ਨਾਲ ਹੱਥ ਵਟਾਨਾ ਹੈਗਾ। ਕੈ ਨਾ ਜੀ। ਔਰ ਖਾਨਾ ਰੋਟੀ ਆਪ ਈ ਬਨਾਂਦੇ ਓ ਆਪਨੀ ਰੋਟੀ ਕਿ ਕੋਈ ਬਨਾ ਕੇ ਦਿੰਦਾ ਨੀ।
ਮੈਂ ਈ ਬਨਾਨੀ ਆਂ ਭੈਨ ਜੀ ਆਪ ਈ ਬਨਾਨੀ ਆਂ ਪੈਲੇ ਘਰ ਆਲਿਆਂ ਦੀ ਬਨਾ ਲੈਂਨੀ ਹਾਂ ਫੇਰ ਸਾਫ਼ ਸੁਫ ਕਰਕੇ ਫੇਰ ਆਪਨੀ ਬਨਾ ਲੈਂਨੀ ਆਂ।
ਅੱਛਾ-ਅੱਛਾ-ਅੱਛਾ।
ਹੋਰ ਤੁਸੀਂ ਸਨਾਓ ਤੁਆਡੇ ਘਰ ਸਭ ਠੀਕ ਠਾਕ ਐ।
ਹਾਂਜੀ ਮੇਰੇ ਘਰ ਵਦੀਆ ਸਬ ਠੀਕ ਨੇ ਬੱਚੇ
ਘੁੰਮਨ ਫਿਰਨ
ਹਾਂਜੀ ਬੱਚੇ ਦਰ ਦਰਸ਼ਨ ਕਰਨੇ ਆਂਦੇ ਐ। ਆਏ ਨੇ ਇਦਰ, ਵਿਆ ਸੀਂ ਨਾ ਸਾਡੇ ਘਰ ਓਦਰ ਪੈਲੇ ਵਿਆਹ ਤੇ ਆਏ ਤੇ ਨੇੜੇ ਆਏ ਹੋਏ ਸਾਂ ਤੇ ਮੈਂ ਕਿਆ ਸਾਲ ਮਗਰੂ ਹੋ ਗੇਆ ਬਾਬਾ ਜੀ ਦਰਸ਼ਨ ਨੀ ਕੀਤੇ ਚਲੋ ਬਾਈ ਮਹਾਰਾਜ ਦਾ ਦਰਸ ਦਰਸ਼ਨ ਵੀ ਕਰ ਆਈਏ, ਔਰ ਸਾਧ ਸੰਗਤ ਹੈਂ ਬਹੁ ਟਾਈਮ ਹੋ ਗਿਆ ਸੀ। ਮਨ ਬੜਾ ਕਾਲਾ ਸੀ, ਫੇਰ ਮੈਂ ਕਿਆ ਚਲੋ ਮੈਂ ਤੋ ਬਈ ਅੱਜ ਜਾਵਾਂਗੀ। ਮੈਂ ਤੇ ਆਪਨੇ ਬੱਚੇ ਪਰਿਵਾਰ ਲੈ ਕੇ ਅਸੀਂ ਕੱਲ ਆ ਏ ਏਥੇ, ਤੇ ਓ ਹਾਂ ਅਸੀਂ ਉਂਜ ਰੈਂਦੇ ਪਏ ਆਂ ਅੱਛੀ ਜਗ੍ਹਾ ਤੇ। ਬੋਤ ਅੱਛਾ ਲੱਗ ਰਿਆ ਭੈਨ ਜੀ ਮੈਨੂੰ ਤੇ ਬੋਤ ਅੱਛਾ ਲੱਗ ਰਿਆ ਨੇ। ਮੈਂ ਤਾਂ ਤੁਆਨੂੰ ਦੱਸ ਨੀ ਸਕਦੀ, ਅਸੀਂ ਗਏ ਆਂ ਤੇ ਬੜਾ ਭੀੜ ਤੀ ਬੜੀ ਸੰਗਤ ਸੀ। ਐਨੀ ਸੰਗਤ ਸੀ ਭੈਨ ਜੀ ਮੈਂ ਤੁਆਨੂੰ ਦੱਸ ਨੀ ਸਕਦੀ। ਐਂ ਘੰਟੇ ਮਗਰੋਂ ਦੋ ਘੰਟੇ ਤਿੰਨ ਘੰਟੇ ਮਗਰੋਂ ਦਰਸ਼ਨ ਕਰਨ ਬਾਬਾ ਜੀ ਦੇ ਮਿਲੇ ਸਾਨੂੰ ਵਾਨੂੰ
ਅੱਛਾ-ਅੱਛਾ।
ਤੁਸੀਂ ਵੀ ਦਰਸ਼ਨ ਕਰ ਆਓ ਨਾ ਭੈਨ ਜੀ।
ਦੇਖਦੇ ਆਂ ਭੈਨ ਜੀ ਗੱਲ ਕਰਦੀ ਆਂ ਸਰਦਾਰ ਜੀ ਔਂਦੇ ਨੂੰ ਤੇ, ਆਪਨੀ ਤਬੀਅਤ ਥੋੜ੍ਹੀ ਠੀਕ ਨੀ ਭੈਨ ਜੀ ਹਲੇ ਆਪਨੀ ਹਿੰਮਤ ਕੋਈ ਨੀ ਕਿਤੇ ਜਾਨ-ਜਾਨ ਦੀ।
ਬਾਬਾ ਜੀ ਦਰਸ਼ਨ ਕਰੋਗੇ ਤੁਸੀਂ ਵੈਸੇ ਠੀਕ ਨਰੋਵੇ ਹੋ ਜਾਓਗੇ।
ਹਾਂ।
ਕੈਂਦੇ ਸਰੋਵਰ ਚ ਨਾਓ ਨਾ ਤੇ ਮਹਾਰਾਜ ਸਾਰੇ ਦੁੱਖ ਕਲੇਸ਼ ਕੱਟ ਦਿੰਦੈ।
ਹਾਂ ਹੋਰ ਸਰਦਾਰ ਜੀ ਠੀਕ ਨੇ ਤੁਹਾਡੇ
ਹਾਂਜੀ ਸਰਦਾਰ ਜੀ ਠੀਕ ਨੇ ਅੱਗੇ ਨਾਲੋਂ ਫ਼ਰਕ ਹੈ ਬੜਾ
ਸਰਦਾਰ ਜੀ ਬੱਚੇ ਸਾਰੇ ਆਏ ਨੇ ਤੁਹਾਡੇ ਨਾਲ ਕੱਲੇ ਹੀ ਆਏ ਹੋ
ਨਹੀਂ ਸਰਦਾਰ ਜੀ ਨੂੰ ਮੈਂ ਨਾਲ ਹੀ ਲੈ ਕੇ ਆਈ ਭੈਣ ਜੀ ਬੱਚੇ ਵੀ ਲੈ ਕੇ ਜਾਈਆਂ ਨੂੰ ਵੀ ਨਾਲ ਲੈ ਕੇ ਆਈ ਹਾਂ
ਹਾਂ ਸਾਰਾ ਪਰਿਵਾਰ ਆਇਓ ਬਹੁਤ ਰੌਣਕ ਲੱਗੀ ਹੋਣੀ ਫੇਰ ਤੇ
ਮਾਨ ਜੀ ਐਸਾ ਲੱਗਦਾ ਜੇ ਘਰ ਦੇ ਵਿੱਚ ਵਿਆਹ ਹੋਵੇ
ਅੱਛਾ
ਬਾਬਾ ਜੀ ਦੀ ਇੱਕਦਮ ਬਾਬਾ ਜੀ ਦੀ ਮਿਹਰ ਹੋ ਗਈ ਚਲੋ ਦਰਸ਼ਨ ਕੀਤੇ ਭੈਣ ਜੀ ਸੰਗਤ ਦੇ ਦਰਸ਼ਨ ਕਰਕੇ ਮਨ ਇਤਨਾ ਨਿਹਾਲ ਹੋ ਗਿਆ ਮੈਂ ਤੇ ਧਨ ਧੰਨ ਪੀ ਕਰਾਂ ਬਾਬਾ ਜੀ ਧੰਨ ਆਪ ਉਹ ਧੰਨ ਆਪ ਦੀ ਸੰਗਤ ਤੇ ਜਿਹੜੀ ਤ੍ਰੈ ਤ੍ਰੈ ਘੰਟੇ ਲਾਈਨਾਂ 'ਚ ਲੱਗ ਕੇ ਦਰਸ਼ਨ ਕਰਦੀ ਪਈ ਹੈ ਮਹਾਰਾਜ ਜੀ ਦੇ ਔਰ ਸਾਰੀ ਸੰਗਤ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੂ ਗੁਰੂ ਦਾ ਜਾਪ ਕਰ ਰਹੀ ਹੈ
ਹੈਂ ਇਸ਼ਨਾਨ ਕੀਤਾ ਤੇ ਮਨ ਨੂੰ ਇਤਨੀ ਸ਼ਾਂਤੀ ਮਿਲੀ ਮੈਂ ਤੁਹਾਨੂੰ ਦੱਸ ਨੀ ਸਕਦੀ ਰਸ਼ ਤੇ ਬੜਾ ਸੀ ਸੰਗਤ ਤੇ ਬਹੁਤ ਜ਼ਿਆਦਾ ਸੀ ਫੇਰ ਵੀ ਮੈਂ ਹਿੰਮਤ ਕਰਕੇ ਭੈਣ ਜੀ ਮੈਂ ਇਸ਼ਨਾਨ ਕਰ ਹੀ ਆਈ ਹਾਂ
ਚਲੋ ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਚਲੋ ਮੈਂ ਫੋਨ ਰੱਖਦੀ ਹਾਂ ਹੁਣ ਸਰਦਾਰ ਜੀ ਬੁਲਾਉਂਦੇ ਪਏ ਠੀਕ ਹੈ ਫੇਰ ਗੱਲ ਕਰਾਂਗੀ ਤੁਹਾਡੇ ਨਾਲ
ਓ ਐਪ ਪ੍ਰੋਗਰਾਮ ਬਣਾਓ ਨਾ ਤੁਸੀਂ ਵੀ ਦਰਸ਼ਨ ਮਿਲੇ ਘਰ ਜਾਓ ਬਾਬਾ ਜੀ ਦੇ
ਹਾਂ ਕਰਦੇ ਹਾਂ ਭੈਣ ਜੀ ਪ੍ਰੋਗਰਾਮ ਬਣਾਉਦੇ ਸਬ ਠੀਕ ਠਾਕ
ਅੱਛਾ ਬੱਚੇ ਵਗੈਰਾ ਅੱਛਾ ਜੀ ਠੀਕ ਹੈ ਭੈਣ ਜੀ ਅੱਛਾ ਜੀ ਸਸ੍ਰੀ ਅਕਾਲ ਮੈਂ ਰੱਖਦੀ ਹਾਂ ਫੋਨ